ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ।
ਹਾਂਜੀ ਭਾਅਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ। ਹੈਲੋ
ਕੀ ਕਰ ਰਹੇ ਹੋ ਅਜ ਕੱਲ
ਭਾਜੀ ਤੁਹਾਡੀ ਆਵਾਜ਼ ਘੱਟ ਆ ਰਈ ਏ। ਹੈਲੋ ਨਈ ਆਵਾਜ਼ ਘੱਟ ਆ ਰਹੀ ਹੈ ਥੋੜ੍ਹੀ-ਥੋੜ੍ਹੀ ਆ ਰਈ ਏ ਬਿਲਕੁਲ ਅੱਜ ਕੱਲ੍ਹ ਤਾਂ ਦੇਖੋ ਆਪਾਂ ਸੋਸ਼ਲ ਮੀਡੀਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਾਇਰਲ ਹੋ ਰਿਹਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਮਤਲਬ ਕਿੰਨੇ ਫਾਇਦੇ ਨੁਕਸਾਨ ਹੋਏ ਦੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੋਣਾ।
ਹਾਂਜੀ-ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ।
ਹਾਂ ਤੇ ਸੋਸ਼ਲ ਮੀਡੀਆ ਦੇਖ ਸਕਦੇ ਹੋ ਫਾਇਦਾ ਕਿੰਨਾ ਹੈਗਾ। ਜਿਵੇਂ ਜਿਹਦੇ ਕੋਲ ਸਕਿੱਲ ਹੈਗੀ ਹੈ ਨਾ ਅੱਜ ਕੱਲ੍ਹ ਟੀਚਿੰਗ ਦੀ ਹੋਗੀ ਰੈਸਪੀ ਬਣਾਉਣ ਦੀ ਹੋਗੀ ਜਾਂ ਕੰਟੈਂਟ ਕ੍ਰੀਏਟਰ ਜੋ ਹੈਗਾ। ਜਾਂ ਫੇਰ ਜਿਹਦੇ ਕੋਲ ਆਪਣਾ ਜੋ ਮਤਲਬ ਵਲੋਗ ਬਣਾ ਲੈਂਦਾ ਹੈ ਜਾਂ ਐਡਿਟ ਟਿੰਗ ਕਰ ਲੈਂਦਾ ਵਧੀਆ ਜੀ। ਅੱਜ ਕੱਲ ਹੂੰ ਜਦੋਂ ਵਾਇਰਲ ਹੁੰਦਾ ਆਪਣੀ ਮਤਲਬ ਕਿ ਮਿਹਨਤ ਦੇ ਚੱਕਰ 'ਚ ਜਦੋਂ ਮਿਹਨਤ ਕਰ ਕਰਕੇ ਆ ਆਪਣੀ ਰੀਲਾਂ ਅ ਰੀਲ ਵਗੈਰਾ ਜਾਂ ਵੀਡਿਓ ਵਗੈਰਾ ਬਣਾ-ਬਣਾ ਕੇ ਵਾਇਰਲ ਹੋ ਕੇ ਉਹਦੇ ਜਦੋਂ ਸਬਸਕ੍ਰਾਈਬਰ ਵੱਧਦੇ ਨੇ ਯੂਟਿਊਬ ਤੇ-ਤੇ ਮਤਲਬ ਅਰਨਿੰਗ ਕਿੰਨੀ ਵਧੀਆ ਕਰ ਲੈਂਦਾ ਉਹਦੇ ਤੋਂ ਤੁਹਾਨੂੰ ਪਤਾ ਹੀ ਹੋਣਾ ਅੱਜ ਕੱਲ ਜਿਵੇਂ ਤੁਸੀਂ ਦੇਖ ਸਕਦੇ ਹੋ ਟੀਚਿੰਗ ਸਕਿੱਲ 'ਚ ਤੁਸੀਂ ਮਤਲਬ ਕੁਛ ਵੀ ਅਗਰ ਸਰਚ ਮਾਰੋਗੇ ਨਾ ਕਿਸੇ ਵੀ ਲੈਵਲ ਦੀ ਪੜ੍ਹਾਈ ਅਗਰ ਸਰਚ ਮਾਰੋਗੇ ਉਹ ਸਾਰੀ ਆ ਜਾਏਗੀ ਤੁਹਾਡੇ ਅੱਗੇ ਤੁਸੀਂ ਉਹਦੇ ਤੋਂ ਦੇਖ ਕੇ ਪੜ੍ਹ ਸਕਦੇ ਹੋ ਜਿਵੇਂ ਤੁਸੀਂ ਯੂ ਪੀ ਐੱਸ ਸੀ ਦਾ ਵੀ ਅਗਰ ਇਗਜ਼ਾਮ ਦੇਣਾ ਹੈ ਨਾ ਤੇ ਤੁਸੀਂ ਔਨਲਾਈਨ ਪੜ੍ਹਨੀ ਹੋਏ ਹੋ ਸਾਰੇ ਮਤਲਬ ਯੂ ਯੂ ਪੀ ਐੱਸ ਸੀ ਤੱਕ ਦੀ ਵੀ ਪੜ੍ਹਾਈ ਤੁਹਾਨੂੰ ਸਮਝਾ ਦਿੰਦੇ ਨੇ।
ਤੇ ਰੈਸਿਪੀ ਅਗਰ ਤੁਸੀਂ ਕੋਈ ਵੀ ਬਣਾਣੀ ਹੋਏ ਤੇ ਰੈਸਿਪੀ ਦੇਖੋ ਹਰ ਤਰ੍ਹਾਂ ਦੀ ਤੁਹਾਨੂੰ ਸਮਝਾ ਦਿੰਦੇ ਨੇ ਕਿ ਕਿਵੇਂ ਬਣਾਣੀ ਹੈ। ਕੀ ਚੀਜ਼ ਪਏਗੀ। ਤੇ ਬਲੌਗ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਜਿਵੇਂ ਸੌਰਭ ਜੋਸ਼ੀ ਕਿੰਨਾ ਵਾਇਰਲ ਹੋਇਆ-ਹੋਇਆ। ਤੇ ਉਹ ਕਿੰਨਾ ਮਤਲਬ ਕਿ ਆਪਣਾ ਕੰਟੈਂਟ ਬਣਾਦਾ ਰੈਂਦਾ ਆਪਣੇ ਘਰ ਦੀ ਡੇਲੀ ਰੂਟੀਨ ਦੱਸਦਾ ਰੈਂਦਾ ਸਾਰਿਆਂ ਨੂੰ ਜਿਹਦੇ ਕਰਕੇ ਕਿ ਅੱਜ ਕਿੰਨਾ ਵਾਇਰਲ ਹੋ ਗਿਆ ਉਹਨੇ ਅਪਣਾ ਮਤਲਬ ਕਿ ਕੋਠੀ ਬਣਾ ਲਈਏ ਘਰ ਬੋਤ ਵੱਡਾ ਗੱਡੀਆਂ ਕਿੰਨੀਆਂ ਬਣਾ ਲਈਆਂ ਹੋਈ ਏਸੀ ਕੰਮ ਤੋਂ ਕਿੰਨੀ ਵਧੀਆ ਐਰਨਿੰਗ ਮਤਲਬ ਦੇਖ ਸਕਦੇ ਹੋ ਕਰ ਰਿਆ ਹੋਣਾ ਓ।
ਬਿਲਕੁਲ ਸਹੀ ਕਹਿ ਰਹੇ ਦੇਖੋ ਵੀਰੇ, ਅੱਜ ਕੱਲ੍ਹ ਮਤਲਬ ਪੜ੍ਹਾਈ ਵਗੈਰਾ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ ਕੋਈ ਨਾ ਕੋਈ ਬੰਦੇ ਚ ਕੋਲ ਸਕਿੱਲ ਵਗੈਰਾ ਹੋਏ, ਮਤਲਬ ਜਿਹੜਾ ਸੋਸ਼ਲ ਮੀਡੀਆ ਤੋਂ ਕਨੈਕਟ ਹੋਏ, ਜਿਹੜੀ ਉਹਦੇ ਕੋਲ ਸਕਿੱਲ ਜਿਵੇਂ ਲਗਾ ਲਓ ਏ ਆਈ ਵਗੈਰਾ ਹੋਏ। ਐਡਿਟਿੰਗ ਵਗੈਰਾ ਹੋ ਗਈ ਜਾਂ ਫਿਰ ਕੋਈ ਵੀ ਸਕਿੱਲ। ਸਕੀਲਾਂ ਨੂੰ ਉਹਨੂੰ ਆਉਂਦੀ ਹੋਵੇ, ਜਿਹਦੂੰ ਉਹ ਰਿਕਾਰਡ ਵਗੈਰਾ ਕਰਕੇ ਪੋਸਟ ਵਗੈਰਾ ਕਰੇ ਅਤੇ ਐਡੀਟਿੰਗ ਉਹਨੂੰ ਆਉਂਦੀ ਹੋਵੇ ਤਾਂ ਵਧੀਆ ਐਡਿਟ ਕਰਕੇ ਪੋਸਟ ਕਰੇ। ਜਿਦੇ ਤੋਂ ਉਹਦੇ ਫਲੋਵਰ ਵਗੈਰਾ ਸਬਸਕ੍ਰਾਈਬਰ ਵਗੈਰਾ ਵੱਧਦੇ ਨੇ, ਅੱਜ ਕੱਲ੍ਹ ਦੇਖੋ ਬੱਚੇ ਜਿਹੜੇ ਫਾਇਦਾ ਉਠਾਉਣਾ ਜਾਣਦੇ ਨੇ ਉਹ ਸਾਰੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਨੇ, ਹੁਣ ਜਿਹੜੇ ਬੱਚੇ ਨੇ ਸਾਡੇ ਨੇ ਸਾਡੇ ਨੇੜੇ ਤੇੜੇ ਆਲੇ ਨੇ ਜਿਨਾਂ ਨੂੰ ਉਸ ਚੀਜ਼ ਬਾਰੇ ਨਹੀਂ ਪਤਾ। ਉਹ ਇਸ ਚੀਜ਼ ਦਾ ਬਿਲਕੁਲ ਵੀ ਫਾਇਦਾ ਨਹੀਂ ਉਠਾਂਂਦੇ, ਉਹਨਾਂ ਨੂੰ ਇਹੀ ਨਹੀਂ ਸਮਝ ਹੈਗੀ ਕਿ ਅਸੀਂ ਕਿਵੇਂ ਇਹਦਾ ਯੂਜ ਕਰਨਾ ਹੈ, ਕਿਵੇਂ ਨਹੀਂ ਕਰਨਾ, ਮਤਲਬ ਉਹਨਾਂ ਨੂੰ ਸਿਰਫ ਇੱਦੇ ਤੇ ਟਾਈਮ ਆਪਾਂ ਵੇਸਟ ਕਰਨਾ ਆਣਾ ਕਿ ਕਿ ਸਵੇਰੇ ਉੱਠਦੇ ਉਹਨਾਂ ਨੂੰ ਫੋਨ ਚਾਹੀਦਾ ਜਿਹਦੇ ਤੇ ਉਹਨਾਂ ਨੇ ਰੀਲਸ ਵਗੈਰਾ ਸਕਰੋਲ ਕਰਨੀਆਂ ਨੇ, ਫਿਰ ਸਾਰਾ ਦਿਨ ਉਹਨਾਂ ਨੇ ਐਵੇਂ ਕੱਟਣਾ ਕਦੇ ਗੇਮਾਂ ਖੇਲ ਲੀਆਂ, ਕਦੇ ਕੁਛ ਕਰ ਲਿਆ ਬਟ ਜਿਹੜਾ ਉਹ ਨੌਲੇਜ ਵਗੈਰਾ ਗੇਨ ਕਰ ਸਕਦੇ ਨੇ, ਕੋਈ ਸਕਿੱਲ ਵਗੈਰਾ ਸਿੱਖ ਸਕਦੇ ਨੇ ਉਹ ਨਹੀਂ ਸਿੱਖ ਤੇ ਸੋਸ਼ਲ ਮੀਡੀਆ ਤੋਂ ਔਨਲਾਈਨ ਯੂਟਿਊਬ ਵਗੈਰਾ ਤੋਂ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਜਾ ਕੇ ਉਹਨਾਂ ਨੂੰ ਇਹੀ ਚੀਜ਼ਾਂ ਕੰਮ ਆਉਣੀਆਂ ਨੇ, ਉਹ ਹਜੇ ਆਪਣਾ ਟਾਈਮ ਬਹੁਤ ਜ਼ਿਆਦਾ ਬਰਬਾਦ ਕਰਹੇ ਨੇ ਇਸ ਚੀਜ਼ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ, ਕੀ ਕਹਿਣਾ ਚਾਹੋਗੇ ਕਿ ਬੱਚੇ ਅੱਜ ਕੱਲ੍ਹ ਦੇ ਜਿਹੜੇ ਨੇ ਉਹ ਮਤਲਬ ਆਪਣੀ ਕਿਸੇ ਸਕਿੱਲ 'ਤੇ ਜ਼ਿਆਦਾ ਧਿਆਨ ਦੇਣ, ਜ ਜਿਹੜੀ ਸਾਨੂੰ ਸੋਸ਼ਲ ਮੀਡੀਆ ਤੋਂ ਮਿਲ ਰਹੀ ਹੈ ਜਿਹੜਾ ਕੁਝ ਅਸੀਂ ਸੋਸ਼ਲ ਮੀਡੀਆ ਤੋਂ ਸਿੱਖ ਸਕਣ।
ਹਾਂਜੀ, ਤੁਸੀਂ ਜਿਵੇਂ ਸਹੀ ਕਹਿ ਰਹੇ ਹੋ, ਅੱਜ ਕੱਲ੍ਹ ਦੇ ਬੱਚੇ ਜਿਵੇਂ ਸਵੇਰੇ ਉੱਠਦੇ ਨੇ ਜਿਵੇਂ ਦਸ ਗਿਆਰਾਂ ਵਜੇ ਤੱਕ ਉੱਠਦੇ ਨੇ, ਫਿਰ ਉਸ ਤੋਂ ਬਾਅਦ ਇੱਕ ਦੋ ਘੰਟੇ ਪਹਿਲੇ ਫੋਨ ਚਲਾਉਂਦੇ ਨੇ ਫਿਰ
ਨਾ ਧੋ ਕੇ ਜਦੋਂ ਰੋਟੀ ਖਾਣ ਬਹਿੰਦੇ ਨੇ ਰੋਟੀ ਦੇ ਨਾਲ ਵੀ ਉਹਨਾਂ ਨੂੰ ਫੋਨ ਹੀ ਚਾਹੀਦਾ ਹੈ ਤੇ ਉਸ ਤੋਂ ਬਾਅਦ ਸਾਰਾ ਸਾਰਾ ਦਿਨ ਫੋਨ ਚਲਾਉਦੇ ਰਹਿੰਦੇ ਨੇ ਤੇ ਬਸ ਵਿੱਚ ਟਿਊਸ਼ਨ ਜਾਂਦੇ ਨੇ, ਟਿਊਸ਼ਨ ਤੇ ਵੀ ਘੱਟ ਹੀ ਪੜ੍ਹਦੇ ਨੇ ਆ ਕੇ ਉਹੀਓ ਫੋਨ ਚਲਾਉਂਦੇ ਰਹਿੰਦੇ ਨੇ ਅਤੇ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਅੱਜ ਕੱਲ ਅੱਜ ਕੱਲ੍ਹ ਬੱਚਿਆਂ ਦੇ ਅੰਦਰ ਹੀ ਫੋਨ ਦੇ ਚੱਕਰ ਦੇ ਵਿੱਚ, ਕਿਉਂਕਿ ਦੇਖੋ ਜੀ ਸੋਸ਼ਲ ਮੀਡੀਆ ਤੇ ਫੋਨ ਨੇ ਬੱਚਿਆਂ ਨੂੰ ਜ਼ਿਆਦਾ ਅਟਰ੍ਰੈਕਟ ਕੀਤਾ ਹੈ ਅਤੇ ਜਿਹਦੇ ਕਰਕੇ ਨਾ ਹੀ ਕਿਸੇ ਬੱਚੇ ਫਿਟਨੈਸ ਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਆਲੇ ਦੁਆਲੇ ਵੀ ਬੱਚੇ ਹੋਣਗੇ ਜਿਹੜੇ ਛੋਟੀ ਛੋਟੀ ਉਮਰਾਂ ਚ', ਜਿਨਾਂ ਨੂੰ ਚਸ਼ਮਾ ਵਗੈਰਾ ਲੱਗ ਗਿਆ ਤੇ ਜਿਹੜੇ ਫੈਟੀ ਹੀ ਹੋਏ ਦੇ ਨੇ ਘਰ ਬੈਠ ਕੇ ਖਾ ਹੀ ਰਹੇ ਨੇ ਨਾ ਕੋਈ ਫਿਜ਼ੀਕਲ ਐਕਟੀਵਿਟੀ ਹੈਗੀ, ਨਾ ਐਕਸਰਸਾਈਜ਼ ਕਰਨੀ। ਬਸ ਘਰ ਹੀ ਬੈਠੇ ਰਹਿਣਾ ਸਾਰਾ ਸਾਰਾ ਦਿਨ ਤੇ ਫੋਨ ਚਲਾਈ ਜਾਣਾ ਤੇ ਰਾਤੀ ਜਦੋਂ ਲੇਟ ਸੋਂਦੇ ਨੇ ਇੱਕ ਦੋ ਵਜੇ ਫੋਨ ਚਲਾ ਚਲਾ ਕੇ ਸਵੇਰੇ, ਛੇ ਸੱਤ ਵਜੇ ਇਹਨਾਂ ਕੋਲ ਉੱਠਿਆ ਨਹੀਂ ਜਾਂਦਾ, ਸਕੂਲ ਜਾਣ ਵਾਸਤੇ ਸਕੂਲ ਜਦੋਂ ਬੜਾ ਮੁਸ਼ਕਿਲ ਹੀ ਜੇ ਦੇਖੋ ਅੱਜ ਕੱਲ੍ਹ ਦੇ ਬੱਚੇ ਸਕੂਲ ਜਾਂਦੇ ਨੇ, ਸਕੂਲ ਜਾ ਕੇ ਵੀ ਪੜ੍ਹਾਈ ਘੱਟ ਕਰਦੇ ਨੇ, ਤੇ ਉਵੇਂ ਬਸ ਕਦੀ ਕੋਈ ਲਾਸਟ ਬੈਂਚ ਤੇ ਬਹਿ ਕੇ ਸੌਦਾ ਰਹਿੰਦਾ ਹੈ ਜਾਂ ਕੋਈ ਮਸਤੀਆਂ ਕਰ ਰਿਹਾ ਪੜ੍ਹਾਈ ਦੇ ਵਿਖੋ ਕਿੰਨੀ ਖ਼ਰਾਬ ਕਰ ਰਹੇ ਨੇ, ਇਸੇ ਚੱਕਰ ਵਿੱਚ
ਬਿਲਕੁੱਲ ਬਿਲਕੁੱਲ ਜੀ, ਦੇਖੋ ਅੱਜ ਕੱਲ੍ਹ ਐਵੇਂ ਹੀ ਹੋ ਰਿਹਾ ਕਿ ਜਿਹੜੇ ਜਿੰਨੇ ਵੀ ਬੱਚੇ ਹੈਗੇ ਨੇ, ਉਹ ਸਾਰੇ ਮਤਲੱਬ ਕੋਈ ਵੀ ਆਪਣੀ ਪੜ੍ਹਾਈ ਤੇ ਜ਼ਿਆਦਾ ਧਿਆਨ ਨਹੀਂ ਦੇਣਾ ਚਾਹ ਰਿਹਾ। ਸਾਰੇ ਸੋਸ਼ਲ ਮੀਡੀਆ ਦਾ ਗ਼ਲਤ ਯੂਜ ਕਰ ਰਹੇ ਨੇ, ਜਿੰਨਾ ਹੋ ਸਕਦਾ ਆਪਣਾ ਨੁਕਸਾਨ ਕਰ ਰਹੇ ਨੇ ਵੱਧ ਤੋਂ ਵੱਧ ਨੁਕਸਾਨ ਕਰ ਰਹੇ ਨੇ, ਮਤਲਬ ਜਿੰਨੇ ਜ਼ਿਆਦਾ ਵੀ ਸਾਈਡ ਇਫੈਕਟ ਹੈਗੇ ਨੇ ਸੋਸ਼ਲ ਮੀਡੀਆ ਦੇ ਸਾਰੇ ਅੱਜ ਕੱਲ੍ਹ ਦੇ ਬੱਚੇ ਆਪਣੇ ਉੱਤੇ ਹੀ ਲੈ ਰਹੇ ਨੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ। ਕਿ ਸਾਨੂੰ ਸੋਸ਼ਲ ਮੀਡੀਆ ਦੇ ਫਾਇਦੇ ਵੀ ਹੈਗੇ ਨੇ, ਉਹਨਾਂ ਨੂੰ ਫਾਇਦਿਆਂ ਬਾਰੇ ਕੋਈ ਨਹੀਂ ਦੱਸ ਰਿਹਾ। ਹੁਣ ਜਿਹਨਾਂ ਨੂੰ ਪਤਾ ਹੈ ਉਹ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ, ਸੋਸ਼ਲ ਮੀਡੀਆ ਦੇਖੋ ਖਜ਼ਾਨਾ ਹੈਗਾ ਇੱਕ ਉਹਨੂੰ ਜਿਹਨੇ ਸਮਝ ਲਿਆ, ਜਿਹਨੇ ਉਹਨਾਂ ਨੂੰ ਜਿਹਨੇ ਉਹਨੂੰ ਸਮਝ ਕੇ ਅੱਗੇ ਉਹਦੇ 'ਤੇ ਵਰਕ ਕਰ ਲਿਆ ਉਹ ਅੱਜ ਦੇ ਟਾਈਮ ਵਿੱਚ ਸਕਸੈਸਫੁਲ ਹੈਗਾ। ਕਿਉਂਕਿ ਜਿੰਨਾ ਕੰਮ ਅੱਜ ਕੱਲ੍ਹ ਔਨਲਾਈਨ ਹੈਗਾ ਹੈ ਸੋਸ਼ਲ ਮੀਡੀਆ ਦੀ ਹੈਲਪ ਤੋਂ ਏ ਆਈ ਵਗੈਰਾ ਦੀ ਹੈਲਪ ਤੋਂ ਹੈਗਾ ਹੈ। ਉਹਨਾਂ ਕੰਮ ਅੱਜ ਕੱਲ੍ਹ ਔਫਲਾਈਨ ਵਗੈਰਾ ਨਹੀਂ ਹੈਗਾ, ਮਤਲਬ ਕਿਵੇਂ ਤੁਸੀਂ ਅਗਰ ਜੋਬ ਵਗੈਰਾ ਕਰਨ ਜਾਓਗੇ ਤੁਹਾਨੂੰ ਦਸ ਬਾਰ੍ਹਾਂ ਘੰਟੇ ਦੀ ਜੋਬ ਕਰਨੀ ਹੈ, ਉਸ ਤੋਂ ਬਾਅਦ ਜਾ ਕੇ ਤੁਹਾਨੂੰ ਕਿਧਰੇ ਜਾ ਕੇ ਦਸ ਬਾਰਾਂ ਹਜ਼ਾਰ ਰੁਪਏ ਮਹੀਨੇ ਮਿਲਦੇ ਨੇ ਬਟ ਐਸੀਂ ਕੰਪੈਰੀਜ਼ਨ ਵਿੱਚ ਜੇ ਤੁਸੀਂ ਔਨਲਾਈਨ ਵਰਕ ਕਰਦੇ ਹੋ, ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ ਜੇ ਤੁਹਾਨੂੰ ਕੁਝ ਔਨਲਾਈਨ ਵਰਕ ਆਉਂਦਾ ਹੈ ਜੇ ਤੁਹਾਨੂੰ ਕੰਪਨੀਆਂ ਹਾਇਰ ਕਰਦੀਆਂ ਨੇ ਤੁਹਾਨੂੰ ਪ੍ਰੋਜੈਕਟ ਵਗੈਰਾ ਮਿਲਦੇ ਨੇ, ਤੁਸੀਂ ਔਨਲਾਈਨ ਉਹਨ ਪ੍ਰੋਜੈਕਟਾਂ ਨੂੰ ਬਣਾ ਕੇ ਲੋ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ, ਜਿਹਦੇ ਮਤਲਬ ਬਹੁਤ ਜ਼ਿਆਦਾ ਹਾਈ ਪੇਮੈਂਟਸ ਹੁੰਦੀਆਂ ਨੇ ਡੋਲਰਸ ਵਿੱਚ ਹੁੰਦੀਆਂ ਨੇ, ਅਤੇ ਇਸ ਚੀਜ਼ ਦਾ ਫਾਇਦਾ ਉਹ ਉਠਾ ਰਹੇ ਨੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੈਗੀ ਹੈ ਬਟ ਜਿਹੜੇ ਅੱਜ ਕੱਲ੍ਹ ਦੇ ਸਾਡੀ ਜਨਰੇਸ਼ਨ ਦੇ ਹੋਰ ਛੋਟੇ ਬੱਚੇ ਹੈਗੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਹੈਗੀ, ਕਿ ਇਸ ਚੀਜ਼ ਦਾ ਕਿੰਨਾ ਇੱਕ ਫਾਇਦਾ ਹੈਗਾ ਹੈ ਕਿ ਕਿਹੜੀ ਕਿਹੜੀ ਸਕਿੱਲਸ ਜਹੜੀਆਂ ਨੇ, ਉਹ ਅੱਜ ਕੱਲ ਜਾਹੀ ਆ ਹੁਣ ਚਾਹੀਦੀਆਂ ਹੁੰਦੀਆਂ ਨੇ। ਇਸ ਚੀਜ਼ ਨੂੰ ਅੱਗੇ ਵਧਾਉਣ ਵਾਸਤੇ ਅਤੇ ਅੱਗੇ ਪੈਸਾ ਕਮਾਉਣ ਵਾਸਤੇ ਸੋਸ਼ਲ ਮੀਡੀਆ ਵਗੈਰਾ ਤ ਕਿਉਂਕਿ ਸੋਸ਼ਲ ਮੀਡੀਆ
ਅ ਕੱਲ ਦੇ ਜਿਵੇਂ ਬੱਚੇ ਦੇਖ ਲਓ ਘਰ ਬੈਠੀ ਰਹਿੰਦੇ ਨੇ, ਤੇ ਵਰਕ ਫਰੋਮ ਹੋਮ ਅੱਜ ਕੱਲ ਕਿੰਨਾ ਚੱਲ ਗਿਆ, ਲੋਕੀ ਆਪਣੀ ਮਤਲਬ ਸਕਿਲ ਦੇ ਕਾਰਨ ਕਿੰਨੇ ਵਧੀਆ ਮਤਲਬ ਅਰਨ ਕਰ ਰਹੇ ਨੇ ਓਨਲਾਈਨ ਹੀ ਜਿਵੇਂ ਤੁਸੀਂ ਦੇਖ ਸਕਦੇ ਹੋ ਟ੍ਰੇਡਿੰਗ ਅੱਜ ਕੱਲ੍ਹ ਕਿੰਨੀ ਚੱਲ ਗਈ ਹੈ ਲੋਕੀ ਟ੍ਰੇਡਿੰਗ ਦੀ ਕੋਚਿੰਗ ਦੇਣ ਲੱਗ ਗਏ ਨੇ ਕਿ ਬਈ ਇਹਦੇ ਤੋਂ ਮਤਲਬ ਕਿੰਨਾ ਪੈਸਾ ਬਣਾਇਆ ਜਾ ਸਕਦਾ, ਦੇਖੋ ਜੀ ਕੋਈ ਵੀ ਅਗਰ ਤੁਸੀਂ ਬਿਜਨਸ ਕਰਨਾ ਭਾਵੇਂ ਔਨਲਾਈਨ ਕਰਨਾ ਜਾਂ ਔਫਲਾਈਨ ਕਰਨਾ ਉਹਦੇ ਰਿਸਕ ਤਾਂ ਹੈ ਪਰ ਰਿਸਕ ਇੱਕ ਵਾਰ ਅਗਰ ਤੁਸੀਂ ਲਓਗੇ ਹੋ ਤਾਂ ਫੇਰ ਅੱਗੇ ਜਾ ਕੇ ਆ ਤਾਂ ਬਿਲਕੁਲ ਹੀ ਪ੍ਰੋਫਿਟ ਹੋ ਜਾਏਗਾ ਜਦਾ ਰਿਸਕ ਤਾਂ ਦੇਖੋ ਲੈਣਾ ਪਏਗਾ, ਅਗਰ ਤੁਸੀਂ ਕੋਈ ਵੀ ਬਿਜਨਸ ਸ਼ੁਰੂ ਕਰ ਦੋ ਦੇਖੋ ਜੀ ਤਈਓ ਬੰਦਾ ਆਰਨ ਵਓ ਹਾਂਜੀ ਤਹਿਯੋ ਬੰਦਾ ਅਰਨ ਵਧੀਆ ਕਰ ਸਕਦਾ, ਅੱਜ ਕੱਲ੍ਹ ਤੁਸੀਂ ਸੋਸ਼ਲ ਸੋਸ਼ਲ ਮੀਡੀਆ ਦੇ ਫਾਇਦੇ ਦੇਖ ਲਓ, ਜਿਵੇਂ ਬਿਜਨਸ ਕਿਸੇ ਨੇ ਸ਼ੁਰੂ ਕਰਨਾ ਤੇ ਉਹਦੇ ਬਾਰੇ ਅਗਰ ਉਹ ਪੁੱਛੇਗਾ ਏ ਆਈ ਯਾ ਜੈਮਨੀ ਤੋਂ ਅੱਜ ਕੱਲ ਦੇਖ ਸਕਦੇ ਹੋ, ਜੈਮਨੀ ਤੇ ਏ ਆਈ ਕਿੰਨਾ ਚੱਲ ਗਿਆ ਬਿਜਨਸ ਬਾਰੇ ਅਗਰ ਕੋਈ ਬੰਦਾ ਪੁੱਛੇਗਾ ਕਿ ਫਾਇਦੇ ਫਾਇਦੇ ਏ ਐ, ਜਾਂ ਨੁਕਸਾਨ ਕਿ ਕਿੰਨੇ ਕਿੰਨੇ ਨੇ, ਜਾਂ ਕਿਵੇਂ ਸ਼ੁਰੂ ਕਰੀਏ ਆਪਾਂ ਬਿਜਨਸ ਤੇ ਉਹ ਸਾਰੀ ਚੀਜ਼ ਦੱਸ ਦੇਗਾ ਆਪਾਂ ਕਿਹੜਾ ਔਫਰ ਲਾਈਏ ਜਿਹਦੇ ਕੋਲ ਬੰਦੇ ਅਟਰੈਕਟ ਹੁਣ ਸਾਡੇ ਵੱਲ ਸਾਡਾ ਪ੍ਰੋਡਕਟ ਵਿਕੇ ਵਧੀਆ ਵਿਕੇ, ਤੇ ਯਾਰ ਤੁਸੀਂ ਦੇਖ ਸਕਦੇ ਹੋ ਨਾ ਔਨਲਾਈਨ ਜਿਵੇਂ ਬੰਦੇ ਆਪਣਾ ਬੈਨਰ ਬਣਾਉਣਾ ਚਾਹੁੰਦੇ ਨੇ, ਉਹ ਔਨਲਾਈਨ ਹੀ ਮਤਲਬ ਆਪਣੇ ਬੈਨਰ ਤੇ ਏ ਵਾਲਾ ਨਾਮ ਪਾ ਦਿੰਦੇ ਨੇ ਤੇ ਨੰਬਰ ਪਾ ਦਿੰਦੇ ਨੇ ਇਹ, ਐ ਈ ਉਹਨੂੰ ਕਿੰਨਾ ਵਧੀਆ ਮਤਲਬ ਬੈਨਰ ਜੇਹਾ ਬਣਾ ਕੇ ਦੇ ਦਿੰਦਾ ਜਿਹਦੇ ਕਾਰਨ ਲੋਕੀ ਅਟਰੈਕਟ ਹੁੰਦੇ ਨੇ ਬੈਨਰ ਵੀ ਦੇਖ ਕੇ ਜਿਹਨੂੰ ਬੈਨਰ ਪਸੰਦ ਆ ਗਿਆ, ਉਹ ਆਪਣੇ ਬਿਜਨਸ ਦੇ ਭਾਵੇਂ ਉਹ ਪ੍ਰਿੰਟ ਕਢਵਾ ਕੇ ਆਪਣੇ ਔਫਲਾਈਨ ਬਿਜਨਸ ਦੀ ਛਾਤ ਤੇ ਲਾ ਦੇ, ਅਗਰ ਦੁਕਾਨ ਹੈਗੀ ਹੈ, ਤੇ ਅਗਰ ਓਨਲਾਈਨ ਹੈਗਾ ਫੇਰ ਆਪਣਾ ਬੰਦਾ ਐਡਵਰਟਾਈਜ਼ ਕਰ ਦਿੰਦਾ ਪ੍ਰੋਡਕਟ ਦੀ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਜਿਵੇਂ ਵਟਸਐਪ ਤੇ ਅੱਜ ਕੱਲ੍ਹ ਜਿਹੜੇ ਮਤਲਬ ਕਿ ਹੈਗੇ ਨੇ ਪ੍ਰੋਡਕਟ ਵੇਚਦੇ ਨੇ ਕੱਪੜੇ ਵਗੈਰਾ ਓਨਲਾਈਨ ਹੀ ਮਤਲਬ ਸਟੇਟਸ ਵਗੈਰਾ ਪਾ ਦਿੰਦੇ ਨੇ ਤੇ ਜਿਹਦੇ ਕਰਕੇ ਉਹਨਾਂ ਦੇ ਔਨਲਾਈਨ ਹੀ ਸੇਲ ਪਰਚੇਜ ਹੁੰਦਾ, ਕੱਪੜਿਆਂ ਦਾ
ਬਿਲਕੁਲ ਜੀ ਬਿਲਕੁਲ
ਹੋ ਜਾਂਦਾ ਹੈ ਲੋਕਾਂ ਦਾ ਕਿ ਬਾਈ ਘਰ ਬੈਠੀ ਅੱਗੋਂ ਕੱਪੜੇ ਮੰਗਵਾਏ ਤੇ ਉਸ ਤੋਂ ਥੋੜ੍ਹੇ ਬਹੁਤਾ ਪ੍ਰੋਫਿਟ ਕਮਾ ਕੇ ਅੱਗੇ ਵੀ ਦੇ ਦਿੱਤੇ ਕਿੰਨਾ ਫਾਇਦਾ ਹੈਗਾ ਐ ਐਡਵਰਟਾਈਜ਼, ਹਾਂ
ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਕੱਲ੍ਹ ਜਿੰਨੇ ਵੀ ਸਾਡੇ ਕੱਪੜੇ ਵਗੈਰਾ ਦੇ ਬਿਜਨਸ ਹੈਗੇ ਨੇ, ਐ ਸਾਰੇ ਔਨਲਾਈਨ ਚੱਲ ਰਹੇ ਨੇ ਸਾਰੇ ਅੱਜ ਕੱਲ੍ਹ ਕਾਫ਼ੀ ਸਾਰੇ ਐਪ ਹੈਗੇ ਨੇ ਜਿਨ੍ਹਾਂ 'ਤੇ ਅੱਜ ਕੱਲ੍ਹ ਔਨਲਾਈਨ ਬਿਜ਼ਨਸ ਚਲਾਉਂਣ ਵਾਲੇ ਆਪਣੇਂ ਪ੍ਰੋਡਕਟਸ ਨੂੰ ਲੋੌ ਸੋਫਟ ਲੋਂਚ ਕਰ ਦਿੰਦੇ ਨੇ, ਤੇ ਜਿਹਨ੍ਹਾਂ ਨੂੰ ਉਹ ਪ੍ਰੋਡਕਟ ਪਸੰਦ ਆਉਂਦੇ ਨੇ ਔਡਰ ਕਰ ਦਿੰਦੇ ਨੇ ਔਰ ਔਡਰ ਕਰਨਾਂ ਵੀ ਬਹੁਤ ਜ਼ਿਆਦਾ ਆਸਾਨ ਹੋ ਗ਼ਿਆ, ਸਿੰਗਲ ਕਲਿੱਕ ' ਚ ਔਡਰ ਹੋ ਜਾਂਦਾ ਕੋਈ ਜ਼ਿਆਦਾ ਚੋਚਲੇਬਾਜ਼ੀ ਨਹੀਂ ਹੁੰਦੀ ਇਹਦੇ ਵਿੱਚ ਵੀ ਤੇ ਤੁਹਾਨੂੰ ਸਿਰਫ਼ ਇੱਕ ਕੈਸ਼ ਔਨ ਡਿਲੀਵਰੀ ਵੀ ਹੁੰਦੀ ਹੈ ਅੱਜ ਕੱਲ੍ਹ ਤਾਂ ਦੇਖੋ ਕੋਈ ਜ਼ਬਰਦਸਤੀ ਨਹੀਂ ਹੈਗੀ, ਜ਼ੋਰ ਜ਼ਬਰਦਸਤੀ ਕਿ ਤੁਹਾਨੂੰ ਪਹਿਲੇ ਪੇਮੈਂਟ ਕਰਨੀਂ ਹੈ ਫ਼ੇਰ
ਹਾਂਜੀ ਸਹੀ ਗੱਲ ਏ ਜੀ, ਅੱਜ ਕੱਲ੍ਹ ਤਾਂ ਇਹੀ ਚੀਜ਼ ਐ
ਬਿਲਕੁੱਲ ਜੀ ਦੇਖੋਂ ਔਨਲਾਈਨ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਿਆ ਪਿਆ ਹੈ, ਸੋਸ਼ਲ ਮੀਡੀਆ 'ਤੇ ਦੇਖੋ ਬਹੁਤ ਸਾਰੇ ਫ਼ਾਇਦੇ ਨੇਂ, ਪਰ ਅੱਜ ਕੱਲ੍ਹ ਮੈਂ ਤਾਂ ਇਹੀ ਕਹਾਂਗਾ ਕਿ ਸਾਰੇ ਬੱਚਿਆਂ ਨੂੰ ਦੱਸਣਾ ਚਾਹੀਂਦਾ ਹੈਂ ਕੀ ਸਾ ਸੋਸ਼ਲ ਮੀਡੀਆ ਦੇ ਫ਼ਾਇਦੇਆ ਬਾਰੇ ਦੱਸਣਾਂ ਚਾਹੀਂਦਾ
ਸਹੀ ਗੱਲ ਹੈ, ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ
ਠੀਕ ਹੈ ਜੀ ਸਤਿ ਸ਼੍ਰੀ ਅਕਾਲ